ਹੈਲੋ।
ਹਾਂਜੀ ਭੈਣ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਹੋਰ ਕਿਵੇਂ ਹੋ? ਮੈਂ ਵਧੀਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ
ਵਧੀਆ ਵਧੀਆ ਵਧੀਆ ਮੈ ਜੀ ਤੁਸੀਂ ਦੱਸੋ ਕੀ ਬਣਦਾ
ਅਸੀਂ ਵ ਕੁਛ ਨੀ ਅਸੀਂ ਹੁਣ ਮੈਗੀ ਬਣਾਉਣ ਲੱਗੇ ਹੋਏ ਸੀ ਮਿਲਕੇ
ਅੱਛਾ ਕੌਣ ਕੌਣ ਮਿਲ ਕੇ ਬਣਾਉਦੇ ਆ
ਮੈਂ ਤੇ ਮੇਰਾ ਛੋਟਾ ਭਰਾ ਜੀ
ਅੱਛਾ
ਹਾਂਜੀ
ਕੀ ਕਹਿੰਦੇ ਹੋ ਅਸੀਂ ਪੰਜ ਭਰਾ ਜੀ ਹਾਂਜੀ ਹਾਂਜੀ ਅਸੀਂ ਪੰਜ ਭੈਣ ਭਰਾ
ਅੱਛਾ ਅੱਛਾ ਚਲੋ ਬਸ
ਹਾਂਜੀ ਦੋ ਮਿੰਟ ਤੋਂ ਬੜੇ ਨੇ ਦੋ ਭਰਾ ਬੜੇ ਨੇ ਤੀਜੀ ਮੈਂ ਆ ਚੌਥੀ ਠੀਕ ਕੁੜੀੀਆਂ ਪੰਜਵਾਂ ਮੁੰਡਾ
ਅੱਛਾ ਅੱਛਾ ਤੇ ਤੇ ਹੋਰ ਕੀ ਕਰਦੇ ਹੋ ਵੈਸੇ ਜਵਾ ਸਾਰੇ ਭੈਣ ਭਰਾ
ਅਹ ਦੋ ਵੱਡੇ ਭਰਾ ਦੋ ਜੋ ਮੇਰੇ ਬੜੇ ਭਰਾ ਨੇ
ਹਾਂਜੀ
ਉਹ ਬਾਹਰ ਨੇ ਤੇ ਜੋ ਮਤਲਬ ਮੇਰੇ ਤੋਂ ਛੋਟੀ ਆ ਉਹ ਵੀ ਕੰਮ ਤੇ ਜਾਂਦੀ ਆ ਤੇ ਜੋ ਸਭ ਤੋਂ ਛੋਟਾ ਭਰਾ ਵਾ। ਉਹ ਸਕੂਲ ਜਾਂਦਾ
ਅੱਛਾ ਤੇ ਤੁਸੀਂ
ਮੈਂ ਮੈਂ ਆਪਣਾ ਮੈਂ ਵੀ ਜੋਬ ਕਰਦੀ ਹਾਂ ਕੋਾਲ ਸੈਂਟਰ ਚ ਜੀ
ਅੱਛਾ ਅੱਛਾ ਵਧੀ ਗੱਲ ਆ ਫੇਰ ਤਾਂ
ਹਾਂਜੀ ਹਾਂਜੀ ਤੁਸੀਂ ਕਿੰਨੇ ਭੈਣ ਭਰਾਓ ਵੈਸੇ
ਅੱਸੀਂ ਭਾਜੀ ਦੋ ਹੀ ਹਾਂ ਮੈਂ ਵੱਡੀ ਹਾਂ ਮੇਰੇ ਤੋਂ ਇੱਕ ਛੋਟਾ ਭਾਈ ਆ ਮੇਰਾ
ਚਲੋ ਵਧੀਆ
ਹਾਂਜੀ ਹੋਰ
ਹੋਰ ਅੱਜ ਰੋਟੀ ਚ ਕੀ ਖਾਧਾ ਤੁਸੀਂ ਹ ਲੜਦੇ ਤਾਂ ਹੈਗੇ ਆ ਜੀ ਇੱਕ ਦੂਜੇ ਜੁੰਡੇ ਵੀ ਭੱਟ ਦਿੰਦੇ ਆ ਬਟ ਫੇਰ ਕੀ ਕਰੀਏ ਫੇਰ ਪਿਆਰ ਕਰ ਲੈਂਦੇ ਇੱਕ ਦੂਜੇ ਨੂੰ
ਅੱਛਾ
ਹਾਂਜੀ ਘਰਦੇ ਵੀ ਹੁਣ ਪਤਾ ਹੁਣ ਛੋਟੇ ਚਮਾਕ ਤਾਂ ਜ਼ਿਆਦਾ ਕਰਦੇ ਆ ਜੋ ਛੋਟਾ ਹੋਵੇ
ਅੱਛਾ ਅੱਛਾ ਤੇ ਕੀ ਖਾਧਾ ਫਿਰ ਪੀਤਾ
ਅੱਜ ਅਸੀਂ ਦੁਪਹਿਰੇ ਖਾਧਾ ਜੀ ਮਸਾਲੇ ਵਾਲੀ ਚੌਲ ਬਰਿਆਨੀ ਵੇਜ ਬਰਿਆਨੀ ਟਾਈ
ਵਾਓ ਵਧੀਆ ਗੱਲ ਏ ਤਾਂ ਮੈਨੂੰ ਤਾਂ ਬੜੇ ਵਧੀਆ ਲੱਗਦੇ ਆ ਕਿਵੇਂ ਬਣਾਉਦੇ ਤੁਸੀਂ
ਮੈਂ ਜਿਵੇਂ ਦੇਖੋ ਹੁਣ ਤੇਲ ਲੈ ਲਿਆ ਤੇਲ ਚ ਜੀਰਾ ਪਾ ਲਿਆ ਜੀਰਾ ਪਾ ਕੇ ਫੇਰ ਪਿਆਜ ਪਾ ਦੇਣਾ ਪਿਆਜ ਥੋੜ੍ਹਾ ਜਿਹਾ ਬਰਾਊਨ ਹੋਗੇ ਤਾਂ ਮਸਾਲੇ ਪਾ ਦੇਣੇ ਆ ਫਿਰ ਟਮਾਟਰ ਚੀਰ ਕੇ ਪਾ ਦੇਣਾ ਜੀ ਤੇ ਅਲ ਹਾਂ, ਚਾਵਲ ਧੋ ਲੈਣੇ ਆ। ਤੇ ਮਤਲਬ ਗੋਭ ਬੀ ਆਲੂ ਮਟਰ ਜੋ ਪਾਣੇ ਆ ਉਹ ਚੀ ਨਾਲ ਪਾ ਕੇ ਧੋ ਲੈਣੇ ਆ ਸਾਰੇ, ਫੇਰ ਮਸਾਲਿਆਂ ਨੂੰ ਟਮਾਟਰ ਗਲ ਗੇ ਤਾਂ ਪਾਣੀ ਲਾ ਦੇਣਾ। ਫੇਰ ਵਿੱਚ ਚੌਲ ਸਿੱਟ ਦੇਣੇ, ਤੇ ਫੇਰ ਕੁੱਕਰ ਤੇ ਢੱਕ ਕਲ ਲਾ ਦੇਣਾ,
ਅੱਛਾ,
ਹਾਂਜੀ, ਚੌਲ ਫਿਰ ਤਿੰਨ ਚਾਰ ਸੀਟੀਆਂ ਚ ਬਣ ਜਾਂਦੇ ਦੋ ਤਿੰਨ ਚ
ਅੱਛਾ-ਅੱਛਾ, ਹੂੰ, ਫੇਰ ਤੁਸੀਂ ਹੋਰ ਕੀ ਕਹਿੰਨੇ ਆ ਮੰਮੀ ਪਾਪਾ ਕੀ ਕਰਦੇ ਨੇ ਤੁਹਾਡੇ?
ਮੇਰੇ ਜੋ ਪਾਪਾ ਨੇ,
ਆਂ,
ਉਹ ਫੌਜ ਚੋਂ ਰਿਟਾਇਰ ਹੋਏ-ਹੋਏ ਨੇ, ਤੇ ਜੋ ਮੇਰੀ ਮੰਮਾ ਨੇ, ਹਾਂਜੀ ਉਹ ਪਾਇਲਟ ਨੇ
ਅੱਛਾ-ਅੱਛਾ,
ਹਾਂਜੀ, ਮੰਮੀ ਪਾਇਲਟ ਹੈ ਪਾਪਾ ਰਿਟਾਇਰ ਹੋਏ-ਹੋਏ ਨੇ,
ਅੱਛਾ ਵੇ,
ਥੋਡੇ
ਮੇਰੇ-ਮੇਰੀ ਮੰਮੀ ਦਾ, ਮੈਂ ਆਖਿਆ ਮੇਰੇ ਪਾਪਾ ਤਾਂ ਉਹ ਕੀ ਕਹਿੰਦੇ ਆਰਟੀਓ ਦੇ ਸਾਬ ਨੇ
ਤੇ, ਆਰਟੀਓ ਚ ਨੇ ਹ ਆਰ ਪੁਲਿਸ ਚ ਨੇ ਤੇ, ਮੰਮੀ ਮੇਰੀ ਉਹ ਇੰਟਰਨੈਸ਼ਨਲ ਕੰਪਨੀ ਚ ਆ। ਸਪ
ਚਲੋ ਵਧੀਆ ਫੇਰ ਤਾਂ ਜੀ, ਵਧੀਆ-ਵਧੀਆ,
ਹਾਂਜੀ-ਹਾਂਜੀ,
ਹੋਰ ਸੁਣਾਓ? ਜੀ ਸਭ ਠੀਕ ਘਰ ਪਰਿਵਾਰ?
ਸਾਰੇ ਠੀਕ ਨੇ, ਤੁਸੀਂ ਦੱਸੋ?
ਅਸੀਂ ਵਧੀਆ ਜੀ,
ਤੁਹਾਡਾ ਵਿਆਹ ਨਹੀਂ ਹੋਇਆ?
ਨਹੀਂ ਜੀ ਮੈਂ ਕਵਾਰੀ ਆਂ ਹਲੇ,
ਅੱਛਾ, ਕਿੰਨੇ ਕੁ ਸਾਲ ਦੇ ਫਿਰ ਤੁਸੀਂ?
ਮੈਂ ਹਲੇ ਉੱਨੀ ਲੱਗਿਆ ਮੈਨੂੰ ਉੱਨੀਵਾਂ ਸਾਲ,
ਅੱਛਾ-ਅੱਛਾ,
ਹਾਂਜੀ-ਹਾਂਜੀ,
ਗਏ ਨੀ ਫਿਰ ਕਿਤੇ ਘੁੰਮਣ ਘਾਮਣ ਤੁਸੀਂ ਜਾਂਦੇ ਨੀ ਜਵਾਕ? ਮੈਂ ਭੈਣ ਭਾਈ ਤੁਸੀਂ?
ਅਹ ਭੈਣ ਭਾਈ ਸਾਰੇ ਹੁਣ ਗਏ, ਹੋਏ ਨੇ ਤਾਂ ਹੀ ਐਨੀ ਨਿਸ਼ਾਂਤੀ ਹੈ।
ਅੱਛਾ, ਵੈਸੇ ਘੁੰਮਦੇ ਫਿਰਦੇ ਨੇ ਤੁਸੀਂ ਕਿਤੇ?
ਨਹੀਂ ਮਤਲਬ ਮੈਂ-ਮੈਂ ਨੀ ਕਈ ਇਸ ਟਾਈਮ ਜਾਣਾ ਸੀ, ਮਤਲਬ ਮੈਂ ਵੀ ਸਾਰੇ ਭੈਣ ਭਾਈ ਕਜ਼ਨ ਮਿਲ ਕੇ ਇੱਥੇ ਗਏ ਸੀਗੇ। ਆਹੋ ਕੀ ਆ ਲੋਨਾਵਲਾ ਤੁਹਾਨੂੰ ਪਤਾ ਲੋਨਾਵਲਾ,
ਹਾਂ ਮੈਂ ਸੁਣਿਆ ਹੋਇਆ, ਵੈਸੇ ਹੀ ਇੰਸਟਾ ਉੰਸਟਾ ਤੋਂ ਦੇਖਿਆ ਹੈ।
ਅੱਛਾ-ਅੱਛਾ, ਹਾਂਜੀ ਉੱਥੇ ਗਏ ਸੀ ਬਹੁਤ ਮਜਾ ਕਰਕੇ ਆ ਪਤਾ ਨੀ ਕਰ ਗਏ ਨੇ ਮੈਨੂੰ ਲੈ ਕੇ ਨੀ ਗਏ।
ਅੱਛਾ, ਹੂ
ਹਾਂਜੀ
ਹੋਰ ਕੋਈ ਨੀ ਫੇਰ ਤੁਸੀਂ ਵੀ ਇਕੱਲੇ ਘੁੰਮਿਆ ਆਏ ਤੁਸੀਂਹ ਲ
ਹਾਂਜੀ ਹਾਂਜੀ ਮੈਂ ਵੀ ਜਾਊਂਗੀ, ਮੈਂ ਮੇਰੇ ਫਾਦਰ ਮਦਰ ਨਾਲ ਜਾਊਂਗੀ ਜੀ ਮੰਮਾ ਪਾਪਾ ਨਾਲ। ਹੈ ਨ
ਅੱਛਾ ਅੱਛਾ ਹਾਂ ਜਾਇਓ ਜਾਇਓ, ਵਧੀਆ ਘੁੰਮਣਾ ਫਿਰਨਾ ਵਧੀਆ ਨਾਲ ਫਰੈਸ਼ ਹੋ ਜਾਂਨੇ ਆਂ
ਹਾਂਜੀ ਹਾਂਜੀ ਸਹੀ ਕਿਹਾ ਜੀ ਨਾਲੇ ਹੁਣ ਛੁੱਟੀਆਂ ਹੁੰਦੀਆਂ ਨੇ, ਤਾ ਲੱਗਦਾ ਹੈਨਾ, ਕਿਤੇ ਤਾਂ ਵੀ ਨਿਕਲੋ, ਘਰੇ ਬਹਿਠ ਕੇ ਵੀ ਕੀ ਕਰਨਾ ਸਾਰਾ ਦਿਨ
ਹੂ ਰੇ ਕੀ ਤੁਸੀਂ ਕੀ ਕਹਿੰਨੇ ਔ ਤੁਨੂੰ ਐਵੇਂ ਸਪਨੇ ਸੁਪਨ ਨਹੀਂ ਆਉਂਦੇ ਕੋਈ ਜਿਵੇਂ ਮੈਂ ਕਿਹਾ ਸਪਨੇ ਸੁਪਨੇ ਨੀ ਆਉਂਦੇ ਕੋਈ ਮੈਨੂੰ ਤਾਂ ਕੱਲ ਹੀ ਸੁਪਨਾ ਆਇਆ ਸੀ ਹਾਂਜੀ
ਮੈਨੂੰ ਤਾਂ ਸੱਚੀ ਦੱਸਿਆ ਬਹੁਤ ਸੁਪਨੇ ਆਉਂਦੇ, ਡਰਾਵਣੇ ਭੂਤਾਂ ਵਾਲੇ।
ਅੱਛਾ
ਹਾਂਜੀ ਮੈਨੂੰ ਸੁਪਨੇ ਵੀ ਇਹ ਜਾਣਦੇ ਆ ਕਿ ਮੈਂ ਖੂਹ ਖਾਈ ਚ ਗਿਰੀ ਜਾਂਦੀ ਹ ਗਿਰੀ ਜਾਂਦੀ ਹਾਂ, ਫਿਰ ਮੇਰੀ ਲੱਤ ਫਿਰ ਜਾਂਦੀ ਆ, ਫਿਰ ਮੈਂ ਡਰ ਕੇ ਉੱਠ ਜਾਂਦੀ ਹਾਂ।
ਲੈ ਲੈ ਲੈ
ਹਾਂਜੀ ਹੋਰ ਸੁਣਾਓ ਜੀ ਤੁਸੀਂ, ਕੀ ਕਰਦੇ ਸੀ
ਤੁਹਾਡਾ ਕੋਈ ਸਪਨਾ ਸੱਚ ਤਾਂ ਨਹੀਂ ਹੋਇਆ, ਹੁਣ ਤੱਕ
ਨਾ ਮੈਨੂੰ ਤਾਂ ਮੈਂ ਕਦੇ ਭਰੋਸਾ ਵੀ ਨੀ ਕੀਤਾ, ਇਸ ਸਪਣੇ ਸੁਪਨੇ ਤੇ ਕਿ ਉਹ ਲੋਕ ਕਹਿੰਦੇ ਨੇ ਸੂਬੇ ਦਾ ਸਪਨਾ ਹੋਵੇ, ਉਹ ਸੱਚ ਹੋ ਜਾਂਦਾ ਮੈਂ ਤਾਂ ਕਦੇ ਮ ਯਕੀਨ, ਯਕੀਨ ਨਹੀਂ ਕਰਿਆ
ਐਵੇਂ ਦਾ ਮੈਨੂੰ ਵੀ ਸੁੂਬਾ ਸਪਨਾ ਆਇਆ ਸੀ ਵੀ ਮੈਂ ਸਵਿਜਰਲੈਂਡ ਘੁੰਮਦੀ ਹੁਣ, ਮੈਂ ਕਿਹੜਾ ਸੱਚੀ ਸਵਿਜਰਲੈਂਡ ਚਲੀ ਗਈ।
ਅੱਛਾ ਜੀ
ਜੀ
ਚਲੋ
ਹਾਂਜੀ
ਵਧੀਆ ਫੇਰ ਤਾਂ, ਮੈਂ ਕਿਹਾ ਜੀ
ਹਾਂ, ਹੋਰ ਤੁਸੀਂ ਦੱਸੋ, ਹਾਂਜੀ
ਮੈਂ ਕਿਹਾ ਹੋਰ ਸੁਣਾਓ ਜੀ
ਹੋਰ ਤੁਹਾਡਾ ਟਾਈਮ ਟੂ ਮੈਨੇਜ ਹੋ ਜਾਂਦਾ ਸਹੀ ਤਰੀਕੇ ਨਾਲ ਆਪਦਾ, ਟਾਈਮ ਵੇਸਟ ਤਾਂ ਨਹੀਂ ਕਰਦਾ।
ਆਹ ਮੈਂ ਨਾ ਸੱਚੀ ਦੱਸਾਂ ਪਹਿਲੇ ਮੈਂ ਸੋਚਿਆ ਸੀ ਕਿ ਮੰਮਾ ਨਾਲ ਨਾਨੀ ਕਦੇ ਜਾਵਾਂ, ਵੈਸੇ ਤਾਂ ਮੈਂ ਜੋਬ ਤੇ ਹੀ ਲੱਗੀ ਹੁੰਦੀ ਹਾਂ, ਸਾਰਾ ਦਿਨ ਉੱਥੇ ਨਿਕਲ ਜਾਂਦਾ ਨਾਂ, ਸੱਤ ਸਾਡੇ ਸੱਤ ਵਜੇ ਮੈਂ ਕਰਰੇ ਆਉਂਣੀ ਹਾਂ।
ਅੱਛਾ।
ਉੱਥੇ ਵੀ ਕਾਲ ਸੁਣ ਸੁਣ ਕੇ ਨਾ ਮੇਰੇ ਦਿਮਾਗ ਡੈਡ ਹੋ ਗਿਆ ਸੀ ਇਸ ਕਰਕੇ ਫਿਰ ਮੈਂ ਸਰ ਨੂੰ ਕਿਹਾ, ਕਿ ਮੈਂ ਨਾਨੀ ਕਦੇ ਚੱਲੀਏ ਮੈਨੂੰ ਥੋੜੇ ਦਿਨਾਂ ਦੀ ਛੁੱਟੀ ਦੇ ਤੇ ਸਾਰੇ ਨਾ ਮੈਨੂ ਛੁੱਟੀ ਦੇਤੀ, ਨਾ ਮੈਨੂੰ ਘਰ ਦੇ ਨਾ ਆਣ ਕੇ ਲੈ ਕੇ ਗਏ ਨੇ, ਨਾ ਬੱਸ ਤਾਂ ਤੇ ਫੇਰ ਹੁਣ ਘਰੇ ਬੈਠੇ ਆ ਹੁਣ ਫੇਰ ਇੱਕ ਜੁਲਾਈ ਤੂੰ ਮੈਂ ਜਾਣਾ ਕੰਮ ਤੇ
ਅੱਛਾ।
ਹਾਂਜੀ।
ਅੱਛ ਫਿਰ ਕੰਮ ਤੇ ਜੀ ਲੱਗ ਜਾਂਦਾ ਐਵੇ ਕੰਮ ਦਾ ਸਟਰ੍ਰੈਸ ਤਾਂ ਨਹੀਂ ਹੁੰਦਾ?
ਅਗਲੇ ਟਾਸਕ ਕੰਪਲੀਟ ਨੀ ਹੋਏ। ਅਗਲਾ ਬੋਲਦਾ ਵਾ ਦੋ ਗੱਲਾਂ ਸੁਣ ਕੇ ਵੀ ਲੈਣੀਆਂ ਪੈਂਦੀਆਂ ਨੇ
ਹਾਂ ਫਿਰ ਹੁਣ ਤਾਂ ਕੰਮ ਤੇ ਤਾਂ ਸਣਾ ਹੀ ਪੈਂਦਾ
ਹਾਂਜੀ ਜੇ ਟਾਸਕ ਕੰਪਲੀਟ ਨਾ ਹੋਵਣ ਸੱਤ ਸਾਢੇ ਸੱਤ ਤੱਕ ਬਹਿਣਾ ਪੈਂਦਾ ਜੇ ਟਾਸਕ ਆਪਣਾ ਕੰਪਲੀਟ ਹੋ ਗਿਆ ਤਾਂ ਆਪਾਂ ਛੇ ਵਜੇ ਨਿਕਲ ਕੇ ਆ ਸਕਦੇ ਆ।
ਅੱਛਾ।
ਹਾਂਜੀ ਉਹ ਆਪਣੇ ਤੇ ਡਿਪੈਂਡ ਕਰਦਾ ਜੀ ਮਤਲਬ ਟਾਸਕ ਹੋ ਗਏ ਤਾਂ ਵਧੀਆ ਪਹਿਲੇ ਅਸੀਂ ਕ੍ਰੈਡਿਟ ਕਾਰਡ ਦਾ ਕਰਦੇ ਸੀ ਇਕੁਟਸ ਬੈਂਕ ਦਾ ਬਟ ਹੁਣ ਅਸੀਂ ਲੋਨ ਦਾ ਕਰਦੇ ਹਾਂ ਐਚ ਡੀ ਐਫ ਸੀ ਬੈਂਕ ਦਾ ਜੀ।
ਅੱਛਾ।
ਹਾਂਜੀ-ਹਾਂਜੀ
ਹੋਰ
ਹੋਰ ਬਸ ਵਧੀਆ
ਵਧੀਆ ਜੋਬ ਚੱਲ ਜਾਂਦੀ ਆ ਆਹੀ ਕੁੁਸ਼ਾ ਅਤੇ ਟਾਈਮ ਨਿਕਲ ਜਾਂਦਾ ਬਸ ਟਾਈਮ ਕੱਢਣਾ ਹੁੰਦਾ
ਨ ਕੋਈ ਟਾਰਗੇਟ ਵਗੈਰਾ ਹੁੰਦੇ ਨੇ ਉਹ ਟਾਰਗੇਟ ਕੰਪਲੀਟ ਕਰਕੇ ਦੇਣੇ ਹੀ ਪੈਂਦੇ ਆ
ਟਾਰਗੇਟ ਹੁੰਦੇ ਤਾਂ ਹੈਗੇ ਨੇ, ਪਰ ਸਾਰੇ ਕਿਤੇ ਹੁੰਦਾ ਵੀ ਕੰਮ ਤਾਂ ਕਰਨਾ, ਕਿਉਂਕਿ ਉਹਨੂੰ ਕਿਹੜਾ ਆਪਾਂ ਨੂੰ ਵਿਹਲਿਆਂ ਨੂੰ ਪੈਸੇ ਦਿੰਦੇ ਨੇ
ਕਿਆ
ਹਾਂ ਮੇ ਕੰਮ ਤਾਂ ਪੂਰਾ ਕਰਕੇ ਦੇਣਾ
ਤੁਹਾਡੀ ਵੀ ਛੁੱਟੀਆਂ ਦੇ ਪੈਸੇ ਕੱਟਦੇ ਨੇ ਖ ਚਾਲੂ ਦਿੰਦੇ ਨੇ
ਇੱਕ ਛੁੱਟੀ ਤਾਂ ਨਹੀਂ ਕੱਢਦੇ ਹਫ਼ਤੇ ਚ ਇੱਕ ਜੇ ਛੁੱਟੀ ਲਈਏ ਨਾ ਤੇ ਉਹਦੇ ਨ ਤੇ ਬਾਕੀ ਵੈਸੇ
ਕਿੰਨੇ ਚ?
ਹਫ਼ਤੇ ਜੇ ਇੱਕ ਛੁੱਟੀ ਲਈਏ ਤਾਂ ਨਹੀਂ ਕੱਟਦੇ ਤੇ ਹਫ਼ਤੇ ਚ ਜੇ ਦੋ ਮਤਲਬ ਇੱਕ ਤੋਂ ਉੱਪਰ ਲੈ ਲਈਏ ਐਕਸਟ੍ਰਰਾ ਲਈਏ ਤੇ ਫੇਰ ਕੱਟ ਦੇ ਨੇ।
ਅੱਛਾ ਜੀ।
ਹਾਂਜੀ-ਹਾਂਜੀ
ਫੇਿਰ ਤਾਂ ਵਧੀਆ ਹਨਾ ਸਾਡੇ ਐਵੇਂ ਕੁਛ ਕਲ ਨੀ ਕਰਦੇ ਮਤਲਬ ਇੱਕ ਛੁੱਟੀ ਮਾਰ ਲਈ ਚਾਹੇ ਹ ਹਫ਼ਤੇ ਚ ਮਾਰੋ ਚਾਹੇ ਮਹੀਨੇ ਚ ਮਾਰੋ ਪੈਸੇ ਕੱਟਣੇ ਹੀ ਕੱਟਣੇ ਨੇ
ਤੁਾਨੂੰ ਹਫ਼ਤੇ ਚ ਇੱਕ ਛੁੱਟੀ ਹੁੰਦੀ ਹੋਊਗੀ ਫੇਰ
ਅਹ ਹਾਂਜੀ ਇੱਕ ਸੰਡੇ ਦੀ ਛੁੱਟੀ ਹੁੰਦੀ ਆ ਬਸ ਉਹ ਵੀ ਮਤਲਬ ਹਾਂਜੀ ਸੁਣਿਓ ਹਫ਼ਤੇ ਚ ਤਿੰਨ ਸੰਡਿਆਂ ਦੀ ਛੁੱਟੀ ਹੁੰਦੀ ਆ ਤੇ ਇੱਕ ਸੰਡੇ ਵਰਕਿੰਗ ਹੁੰਦਾ ਜੀ
ਅੱਛਾ
ਹਾਂਜੀ
ਅੱ ਫਿਰ ਸਾਨੂੰ ਐਵੇਂ ਹੁੰਦਾ ਨਾ ਹਫ਼ਤੇ ਚ ਜਿਹੜੇ ਮਰਜ਼ੀ ਦਿਨ ਆਪਾਂ ਛੁੱਟੀ ਲੈ ਸਕਦੇ ਹਾਂ ਐਵੇਂ ਸਾਨੂੰ ਸੰਡੇ ਨੂੰ ਨਹੀਂ ਛੁੱਟੀ ਦਿੰਦੇ ਮਤਲਬ ਜੇ ਲੈਣੀ ਹੋਵੇ ਸੰਡੇ ਨੂੰ ਲੈ ਸਕਦੇ ਹੋ ਪਰ ਪ੍ਰੋਪਰ ਐਵੇਂ ਸੰਡੇ ਸੰਡੇ ਨੂੰ ਨੀ ਦਿੰਦੇ
ਅੱਛਾ ਏਦਾਂ ਮਤਲਬ ਤੁਹਾਡਾ ਸੰਡੇ ਨੂੰ ਵੀ ਕੰਮ ਚੱਲਦਾ ਰਹਿੰਦਾ
ਚੱਲਦਾ ਰਹਿੰਦਾ, ਸੰਡੇ ਨੂੰ ਜ਼ਿਆਦਾ ਕੰਮ ਹੁੰਦਾ ਥੋੜਾ ਸੰਡੇ
ਹਾਂਜੀ, ਨਾਲੇ ਮਤਲਬ ਸਾਡਾ ਵੀ ਜੋ ਹੈ ਨਾ ਸਮਝ ਤਿੰਨ ਸੰਡੇ ਤਾਂ ਛੁੱਟੀ ਦਿੰਦੇ ਆ, ਕਿਉਂਕਿ ਦੇਖੋ ਪਹਿਲੇ-ਪਹਿਲੇ ਇੰਨਾ ਕੁਛ ਹੁੰਦਾ ਨੀ, ਬਟ ਆਖਿਰ ਚ ਜਾ ਕੇ ਸਰ ਉਹਨਾਂ ਨੂੰ ਵੀ ਹੁੰਦਾ ਹੈ ਨਾ ਕਿ, ਟਾਰਗੇਟ ਕੰਪਲੀਟ ਕਰਕੇ ਦੇਣਾ ਹੁੰਦਾ ਅੱਗੇ
ਹਮ-ਹਮ। ਸਹੀ ਗੱਲ ਆ
ਇਸ ਕਰ ਇਸ ਕਰਕੇ, ਫਿਰ ਲਾਸਟ ਦਾ ਜੋ ਸੰਡੇ ਹੁੰਦਾ, ਉਹ ਵਰਕਿੰਗ ਰੱਖ ਲੈਂਦੇ ਨੇ ਜੀ ਤੇ ਉਸ ਤੋਂ ਬਾਅਦ ਹੋਰ ਇੱਕ ਸੰਡੇ ਮਿਲ ਫਿਰ ਉਹ ਵੀ ਵਰਕਿੰਗ ਰੱਖ ਲੈਂਦੇ, ਫੇਰ ਜੋ ਮਹੀਨੇ ਦਾ ਫਸਟ ਡੇ ਹੁੰਦਾ, ਜਿਵੇਂ ਇੱਕ ਜੂਨ ਹੋ ਗਈ ਇੱਕ ਜੁਲਾਈ ਹੋ ਗਿਆ, ਉਹਨੂੰ ਛੁੱਟੀ ਦੇ ਦਿੰਦੇ ਨੇ ਸਾਨੂੰ
ਹਾਂ ਠੀਕ ਹੈ ਜੀ ਠੀਕ ਆ, ਵਧੀਆ ਗੱਲ ਆ ਫਿਰ ਤਾਂ
ਹਾਂਜੀ-ਹਾਂਜੀ, ਤਾਂ ਫਿਰ ਮਤਲਬ ਕੰਮ ਕਰਨ ਚ ਵੀਤ ਠੀਕ ਲੱਗਦਾ ਬਟ, ਥੋੜੇ ਥੱਕ ਵੀ ਜਾਂਦੇ ਆ ਨਾ, ਦਿਮਾਗ ਜ਼ਿਆਦਾ ਲੱਗ ਜਾਂਦਾ
ਹਾਂ, ਉਹ ਵੀ ਗੱਲ ਸਹੀ ਆ
ਹਾਂਜੀ, ਭੈਣ ਜੀ ਚਲੋ ਭੈਣ ਜੀ, ਫੇਰ ਮੈਂਨੇ ਨਾ ਹੁਣ ਘੁੰਮਣ ਜਾਣ ਦਾ ਪਲੈਨ ਚੱਲ ਰਿਹਾ, ਮੈਂ ਤੁਹਾਨੂੰ ਬਾਅਦ ਚੋਂ ਕਰਦੀ ਹਾਂ
ਠੀਕ ਹੈ ਜੀ, ਠੀਕ ਹੈ, ਹਾਂਜੀ ਸਤਿ ਸ੍ਰੀ ਅਕਾਲ ਜੀ